ਹਾਂਜੀ- ਹਾਂਜੀ, ਠੀਕ- ਠੀਕ ਤੁਸੀਂ ਸੁਣਾਓ?
ਬਸ ਸਾਡੇ ਅੱਜ ਤਾਂ ਸਵੇਰ ਡਾਊਣਾ ਆ ਸਵੇਰ ਦੀ ਵੀ।
ਤੁਹਾਡੀ ਬਿਮਾਰੀ ਦਾ ਨੀ ਪਤਾ ਲੱਗਦਾ। ਤੁਹਾਡੀ ਬਿਮਾਰੀ ਦਾ ਨੀ ਪਤਾ ਲੱਗਦਾ ਪਿਆ।
ਹੋਰ ਆਂਟੀ ਅੱਜ ਤਾਂ ਬਾਹ ਹੀ ਮੈਂ ਸਵੇਰ ਜ ਸਿਆਣ ਲ ਉੱਠ ਕੇ ਨਹੀਂ ਦੇਖਿਆ ਮੈਨੇ ਚਾਜੇ ਨਾਲ।
ਹਾ-ਹਾਂ। ਹਾਂ, ਸਹੀ ਗੱਲ ਹੈ ਫੇਰ ਜੋਦ ਬਿਮਾਰ ਹੋਏਦਾ ਮਨ ਬੜਾ ਪਰੇਸ਼ਾਨ ਹੋ ਜਾਂਦਾ ਹੈ।
ਹੋਰ ਆਂਟੀ ਜਿੱਦ ਨਾ ਸਰੀਰ ਸੈਟ ਨਾਲ ਕੁਛ ਨੀ ਚੰਗਾ ਲੱਗਦਾ।
ਹੂੰ।
ਕਰਾਂਗੀ ਹੁਣ ਗੋਲੀ ਖਾ ਕੇ ਅਡੀਆਂ ਹੁਣ ਵੋਮਿਟ ਆਈ ਹੈ। ਹਮ ਹੋਰ, ਬਸ।
ਹਮ, ਮੈਂ ਵੀ ਸਾਡੇ ਵੀ ਖੱਚ- ਕਿੱਚ ਮ ਬਾਰਿਸ਼ ਸਵੇਰ ਦੀ ਕ ਤੇ ਇੱਕ ਵਾਰੀ ਬੱਚੇ ਤੇ ਬੰਦ ਹੋਏ ਲੱਗੀ ਹੋਈਏ। ਹੁਣ ਬੰਦ ਫੇਰ ਕਿਮਣ ਲੱਗਦੀ ਫੇਰ ਕਿਣਮਣ ਲੱਗ ਹਾਂਜੀ, ਬਸ ਮੌਸਮ ਥੋੜਾ ਠੰਡਾ ਹੋ ਗਿਆ। ਨਹੀਂ- ਨਹੀਂ ਅੰਦਰ ਤੇ ਗਰਮੀ ਹੈ ਅੰਦਰ ਗਰਮੀ ਹੈ। ਕਮਰਾ ਅਗਰ ਬੰਦ ਕਰ ਲੋ ਨਾ। ਫੇਰ ਤਾਂ ਥੋੜਾ ਬਹੁਤ ਚਲਾ ਕੇ ਠੰਢਾ ਕਰਨਾ ਪੈਂਦਾ ਹੈ।
ਅੱਛਾ।
ਹਾਂ, ਤੇ ਬਾਕੀ ਤੇ ਵੈਸੇ ਬਾਹਰ ਪੱਖਾ ਚਲਾ ਕੇ ਬਰਾਂਡੇ ਚ' ਬੈਠਣ ਠੰਡਾ ਲੱਗਦਾ।
ਆਹੋ! ਫਿਰ ਠੰਡਾ ਲੱਗਦਾ ਸਹੀ ਗੱਲ।
ਬਰਾਂਡਾ ਹੀ ਹੀ ਜੇ ਮੇਰੇ ਅ ਘਰ ਆਂਢ- ਗੁਆਂਢੀ ਸ਼ੀਦਲਾ ਇੱਥੇ ਹੀ ਆ ਕੇ ਬਹਿ ਜਾਂਦੀਆਂ। ਕਿੜ ਆ ਹਾਂ, ਧਿਆਣੀ ਤੁਸੀਂ ਮੈਨੂੰ ਕੋ ਭਡ ਤੇਲ ਮੈਂ ਕਿਹਾ ਵੀ ਤੁਹਾਨੂੰ ਇੱਕ ਕੋਲ ਕਰ ਲਾ ਮੈਂ ਆ ਕੇ ਬੈ ਗ ਫ ਉਹਨਾ ਦੇ ਬੈਠੇ- ਬੈਠੇ ਮੈਂ ਸਬਜ਼ੀ ਕੱਟੀ ਸਾਰੀ।
ਅੱਛ ਅੱੱਛ
ਸਬਜ਼ੀ ਮੈਂ ਕਿਹਾ ਤੁਸੀਂ ਬੈਠੋ ਮੈਂ ਤੜਕਾ ਵੀ ਲਾ ਲਵਾਂ
ਹਾਂ ਸਹੀ ਗੱਲ ਹੈ
ਹਗਾ ਬਰਨ ਉਹ ਕਹਿੰਦੀ ਕਿ ਟਾਈਮ ਹੀ ਨਹੀਂ ਪਾਸ ਹੋਤਾ ਮੇ ਮੈਂਗਰ ਮੈਂ ਨੀ ਜਾਂਦੀ ਕਿਸੇ ਦੇ ਘਰ, ਮੈਂ ਤੇ ਆਪਣੇ ਅੰਦਰ ਸਾਮ ਵੇਲੇ ਥੋੜੀ ਦੇਰ ਬਾਹਰ ਨਿਕਲਦੀ ਨ
ਹਾਂ, ਤੇ ਤੁਸੀਂ ਕੁਰਸੀਆਂ ਵੀ ਉ ਡਾਹ ਸਕਦੇ ਹੋ ਬਾਹਰ ਕੁਰਸੀਆਂ ਉ ਡਾਹ ਕੇ ਬਾਹਰ ਬਹਿ ਜਾਓ
ਹਮ
ਨਹੀਂ ਕੁਰਸੀ ਡਾਹ ਕੇ ਬਾਹਰ ਵੀ ਬਹਿ ਲੋ ਚਾਹੀਦਾ ਤੁਸੀਂ ਖੁੱਲੀਏ ਕਰੀ
ਮੈਂ ਬੈਠ ਜਾਂਦੀ ਆ ਵਾਂ ਕਦੀ ਉਹੁ ਨਾਲ ਵਾਲੇ ਲੱਗੇ ਬੂਹੇ ਅਗੇ ਕਦੇ ਸਾਡੇ ਬੂਹੇ ਅਗੇ ਤੇ ਸਾਰੀਆਂ ਹੀ ਇਥੇ ਆ ਕੇ ਬਹਿ ਜਾਂਦੀਆਂ ਨੇ
ਅੱਛਾ
ਤਾਂ ਇਹ ਮੈਨੂੰ ਕਹਿੰਦੀ ਤੁਸੀਂ ਬਾਹਰ ਨਾ ਜਾਇਆ ਕਰੋ ਤੁਸੀਂ ਬਾਹਰ ਜਾਂਦੇ ਹੋ ਸਾਡੀ ਗੱਲ ਲਈ ਸਨਾਟਾ ਹੋ ਜਾਂਦਾ ਮੈਂ ਕਿਹਾ ਮੈਂ ਤੁਹਾਡੇ, ਤੁਹਾਡੇ ਪਿੱਛੇ ਮੈਂ ਬਾਹਰ ਹੀ ਨਾ ਜਾਵਾਂ ਕਿਤੇ ਵੀ ਮੈਨੂੰ ਜਾਣਾ ਪੈ ਜਾ
ਸਹੀ ਗੱਲ ਹੈ
ਹਾਂ
ਔਖਾ ਹੋ ਜਾਂਦਾ ਨਾ
ਚਲੋਗੇ ਕਿਸੇ ਨੇ ਲੈਣਾ ਚਾਰ ਚਲੋ ਚਾਰ ਗੱਲਾਂ ਕੀਤੀਆਂ ਚੱਲ ਇਧਰ- ਉਧਰ ਮਨ ਹੋ ਗਿਆ
ਹੋਰ ਆਂਟੀ ਫਿਰ ਇਕੱਲੇ ਬੰਦੇ ਨਾਲ ਟਾਈਮ ਵੀ ਨੀ, ਟਾਈਮ ਵੀ ਨੀ ਪਾਸ ਹੁੰਦਾ ਫਿਰ ਬੰਦੇ ਕੋਲ
ਹਾਂ ਟਾਈਮ ਹੀ ਨੀ ਪਾਸ ਹੁੰਦਾ ਨਾ ਦਿਹਾੜੀ ਤੇ ਚਲ ਅੰਦਰ ਲੇਟ ਕੇ ਟੀ ਵੀ ਦੇਖ ਲਿਆ ਚੱਲ ਰਾਤ ਸ਼ਾਮ ਦਾ ਟਾਈਮ ਨੀ ਪਾਸ ਹੁੰਦਾ ਕਿਉਂਕਿ ਸਵੇਰ ਦੀ ਸਬਜ਼ੀ ਬਣੀ ਹੁੰਦੀ, ਰਾਤੀ ਕੁਝ ਬਣਾਉਂਦੇ ਨੀ ਤੇ ਬਸ ਫੇਰ ਸ਼ਾਮ ਦਾ ਟਾਈਮ ਔਖਾ ਹੋ ਜਾਂਦਾ
ਸਹੀ ਗੱਲ ਹੈ ਉਹਦਾ ਮੈੰ ਤਾਂ ਬਾਹਰ ਨਿਕਲ ਕੇ ਆਂਟੀ ਮੈਂ ਪਤਾ ਕੀ ਹੈ ਕੁੱਛ ਕਮੀ ਮੇਰੇ ਚ ਇਹ ਹੈ ਕਿ ਮੈਂ ਬਾਹਰ ਦੀ ਹਵਾ ਨੀ ਲੈਂਦੀ
ਨਹੀਂ ਥੋੜ੍ਹੀ ਬਹੁਤ ਹਵਾ ਲੈਣੀ ਚਾਹੀਦੀ
ਮੈਂ ਸਾਰਾ ਦਿਨ ਅੰਦਰ ਹੀ ਪਈ ਰਹਿੰਦੀ ਹਾਂ ਬਾਹਰ ਦੀ ਹਵਾ ਜ਼ਰੂਰੀ ਹੈ ਤੇ ਮੈਂ ਬਸ ਕੁਛ ਕਰ ਕੋਈ ਆ ਗਿਆ ਅੱਛਾ ਜੇ ਮੈਂ ਹੁੰਦਾ ਦਸ ਮਿੰਟ ਬਹਿਰ ਜਾ ਕੇ ਬੈਠਾ ਕਦੇ ਕੋਈ ਆ ਗਿਆ, ਕਦੇ ਕੋਈ ਆ ਗਿਆ, ਕਦੇ ਕੋਈ ਆ ਗਿਆ ਫੇਰ ਨਿਕਲੇ ਨੀ ਜਾਂਦਾ, ਫੇਰ ਰਾਤ ਨੂੰ ਰੋਟੀ ਪਾ
ਕੱਪੜਿਆਂ ਚ ਹਵਾ ਜਾਵੇ ਨਾ, ਤੇ ਥੋੜੀ ਜਿਹੀ ਤੰਦਰੁਸਤੀ ਵੀ ਆ ਜਾਂਦੀ ਹੈ
ਹਾਂ ਉਹ ਤਾਂ ਹੈ ਆਂਟੀ
ਹਾਂ
ਫਿਰ ਕੀ ਕਰਾਂ
ਮੈਂ ਤੇ ਕੋਈ ਨੀ ਹੁੰਦਾ ਮੈਂ ਤੇ ਗਲੀ ਚ ਫਿਰ ਚਾਰ ਪੰਜ ਚੱਕਰ ਕੱਟ ਲੈਂਦੀ ਆ ਚੱਲ ਕੋਈ ਥੋੜੇ ਜਿਹੇ ਪਰਾਂ ਨੂੰ ਵੀ ਥੋੜਾ ਜਿਹਾ ਜਾਂਦਾ ਚੱਲ ਮਿਲ ਗਿਆ
ਸਹੀ ਗੱਲ ਆ ਵਧੀਆ, ਤੇ ਆਪਣੇ ਸਰੀਰ ਨੂੰ ਧਿਆਨ ਦੇਣਾ ਚਾਹੀਦਾ ਹੈ
ਤੇ ਫਿਰ ਅਸੀਂ ਟੰਗਾ ਸਹੇਲੀ ਕਰਦੇ ਰਹਿੰਦੀ
ਹੈਂ
ਬੈਠ ਜਾਵਾਂ ਨਾ ਥੱਲੇ ਜ਼ਮੀਨ ਤੇ ਮ ਬੈਠ ਕੇ ਨਹੀਂ ਸਕਦੀ ਹੈ ਉਹ ਮੈਂ ਟਾਂ ਤੇ ਮੈਨੂੰ ਕੋਈ ਪਰੇਸ਼ਾਨੀ ਨਹੀ
ਵਾਹਿਗੁਰੂ, ਤੁਹਾਡੀ ਆਵਾਜ਼ ਨਾ ਅੱਜ ਪ੍ਰੋਪਰ ਜ ਸਮਝ ਨੀ ਆ ਰਹੀ
ਹਮ ਨਹੀਂ, ਆਵਾਜ ਤੇ ਮੇਰੀ ਠੀਕ ਆ ਰਹੀ ਤੁਹਾਡੀ ਵੀ ਆਵਾਜ ਆ ਰਹੀ ਹੈ ਆਵਾਜ਼ ਤੇ ਤੁਹਾਡੀ ਵੀ ਆ ਰਹੀ ਹੈ। ਇੱਕ ਮਿੰਟ ਆਵਾਜ਼ ਤਾਂ ਤੁਹਾਡੀ ਵੀ ਆ ਰਹੀ ਹੈ ਸਹੀ
ਹਾਂ ਹੁਣ ਆਰੀ ਐ, ਅੱਜ ਕੀ ਬਣਾਇਆ ਮੈਂ ਕਿਹਾ।
ਨਹੀਂ ਆਵਾਜ ਤੇ ਆ ਰਹੀ, ਤੁਹਾਡੀ ਵੀ ਕਲੀਅਰ।
ਹਾਂਜੀ-ਹਾਂਜੀ, ਹੁਣ ਆਰੀ ਐ ਕਲੀਅਰ।
ਹਾਂ- ਹਾਂ। ਉਹ ਕਿਸੇ ਵੇਲੇ ਆਪ ਫੋਨ ਨਾ ਸਵਿਚ ਜੇ ਔਫ ਹੋ ਜਾਂਦੇ ਨੇ, ਉਹ ਜਰਾ ਜਿਹੇ ਬੰਦ ਹੋ ਜਾਂਦੇ। ਹਾਂਜੀ- ਹਾਂਜੀ।
ਅੱਜ ਸਬਜ਼ੀ ਕੀ ਬਣਾਈ ਐ।
ਮੈਂ ਫਲੀਆਂ ਆਲੂ ਬਣਾਏ ਸਨ।
ਅੱਛਾ, ਮੈਂ ਘੀਆ ਬਣਾਇਆ ਸੀ।
ਸਬਜ਼ੀ ਤਾਂ ਸਵਾਦ ਹੀ ਨੀ ਲੱਗਦੀ, ਪਤਾ ਨੀ ਕੀ ਗੱਲ।
ਕੋਈ ਗੱਲ, ਆਂਟੀ ਰੋਟੀ ਖਾਣ ਜੀਅ ਨੀ ਕਰ ਰਿਹਾ।
ਰੋਟੀ ਖਾਣ ਦੇ ਮਨ ਪਤਾ ਨੀ ਕੀ ਕਰਦੇ, ਰੋਟੀ ਵੀ ਸਵਾਦ ਹੀ ਨਹੀਂ ਆਂਦਾ। ਜਾਂ ਤਾਂ ਕਹਿੰਦੇ ਚੱਲ ਬੰਦਾ ਥੋੜਾ ਜਿਹਾ ਪਲਾਓ ਬਣਾ ਲਏ, ਉਹ ਫੇਰ ਵੀ ਖਾਇਆ ਜਾ ਸਕਦਾ ਹੈ।
ਗਰਮੀ ਐ, ਆਂਟੀ ਕਹਿੰਦੇ ਗਰਮੀ ਕਰਕੇ ਨਾ ਜੀ ਨੀ ਕਰ ਰਿਹਾ ਰੋਟੀ ਖਾਣ ਨੂੰ ਭੁੱਖ ਲੱਗ ਰਹੀ ਐ, ਬਟ ਕਾਲਜੇ ਚ ਕਾਲਜਾ ਭਰਿਆ ਪਿਆ, ਕਾਲਜੇ ਤੋਂ ਨੀ ਕੁ ਕੁੱਛ ਨੀ ਨੀਚੇ ਜਾ ਰਿਹਾ, ਊਂ ਭੁੱਖ ਲੱਗ ਰਹੀ ਐ, ਐਂ ਹੋਇਆ ਪਿਆ ਸਰੀਰ।
ਹੋਰ ਸਭ ਠੀਕ-ਠਾਕ, ਦੋਤਰੀ ਰਾਣੀ ਠੀਕ ਜੇ। ਹੁਣ ਤੇ ਚੁਸਤ ਹੋ ਗਈ ਹੋਣੀ ਐ, ਸੈ ਤਾਨੀਆਂ ਕਰਦੀ ਹੋਣੀ ਏ।
ਹਾਂ ਬਸ ਹੁਣ ਹੋ ਗਈ, ਕੱਲ ਹੋਜੂਗੀ ਛੇ ਮਹੀਨੇ ਦੀ।
ਹਾਂ, ਬੱਚਾ ਫੇਰ ਬੈਠਦੀ ਐ, ਹਜੇ ਕਿ ਨਹੀਂ ਹਾਲੇ।
ਨਾ ਹਾਲੇ ਬੈਠਣ ਤਾਂ ਨੀ ਲੱਗੀ ਆਂਟੀ, ਊਂ ਜੇ ਸਹਾਰਾ ਦੇ ਦੋ ਇੱਕ ਮਿੰਟ ਬਹਿ ਜਾਂਦੀ ਆ, ਫੇਰ ਗਿਰ
ਥੋੜਾ ਜਿਹੇ ਵਾਕਰ ਚ ਬਿਠਾਇਆ ਕਰੇ ਨਾ।
ਅੰਟੀ ਕਿੰਨੇ ਮਹੀਨੇ ਦੇ ਬਿਠਾ ਸਕਦੇ ਆ ਆਪਾਂ।
ਵਾਕਰ ਦੇ ਚ ਪਾਂਦੇ, ਅਸੀਂ ਤੇ ਇਹਨੂੰ ਸਾਡੇ ਪੋਤਰੇ ਨੂੰ ਤਾਂ, ਛੇ- ਛੇ ਮਹੀਨੇ ਦਾ ਹੀ ਬਿਠਾ ਦਿੱਤਾ ਸੀ ਉਹਨੂੰ।
ਨਾਲੇ ਕਹਿੰਦੇ ਪੈਰ ਵੀ ਹਲੇ ਬੈਠਣ ਨੀ ਲੱਗੇ, ਬੱਚਿਆਂ ਦੇ ਲੱਤ
ਨਹੀਂ ਇੱਕ ਨਾ ਦੱਸਾਂ ਕਿਹੜਾ ਇੱਕ ਵਾਕਰ, ਉਹ ਆਂਦਾ ਵੇ ਜਿਹਦੇ ਚ ਬੱਚਾ ਲੇਟ ਵੀ ਜਾਂਦਾ, ਬੱਚਾ ਖੜਾ ਵੀ ਹੋ ਜਾਂਦਾ, ਐ ਐਵੇਂ ਦਾ ਕੋਈ ਵਾਕ ਉਪਰ ਸੀ, ਉਹਨੂੰ ਬਿਠਾ ਕੇ ਨਾ ਮੈਂ ਨਾਲ ਕੰਮ ਕਰਦੀ ਰਹਿੰਦੀ ਸਾਂ।
ਨਹੀਂ ਹੈ ਤਾਂ ਉਹੀ ਆਂਟੀ। ਫ ਲਿਟਾ ਕੇ ਨਹੀਂ ਹੈਗਾ, ਇਹ ਹੈ ਤਾਂ ਬੈਠਣ ਵਾਲਾ ਹੀ ਹੈਗਾ, ਮੈਂ ਦਿੱਤਾ।
ਫਿਰ ਉਹਦੀ ਜੇ ਲੱਤਾਂ ਕੱਢ ਕੇ ਨਾ ਉਹਦੇ ਵਿੱਚੋਂ ਦੀ, ਤੇ ਇਹਨੂੰ ਲਿਟਾ ਵੀ ਦਿੰਦੀ ਸੀ। ਪਰ ਉਹ ਉੱਠ ਕੇ ਬਹਿ ਵੀ ਜਾਂਦਾ ਸੀ, ਕਿਸੇ ਵੇਲੇ।
ਅੱਛਾ, ਉਹ ਹੋਰ ਹੋਊਗਾ ਫਿਰ।
ਕਿਆ ਸੀ ਏ।
ਤੇ ਫਿਰ ਮੈਂ ਉਹਨੂੰ ਕਿਹਾ, ਮਹਾਂ ਮਹੀਨਾ ਕੁ ਰੁਕ ਜਾ। ਮੈਂ ਕਿਹਾ ਮਹੀਨਾ ਕੁ ਰੁਕ ਜਾ, ਲੱਤਾਂ ਦੇ ਬੋਝ ਨੀ ਜ਼ਿਆਦਾ ਪੈਣੇ।
ਹਲਕਾ ਜਿਹਾ ਨਾ ਬਿਠਾਇਆ ਕਰੇ, ਹਲਕਾ- ਹਲਕਾ ਜਿਹਾ
ਅੱਛਾ ਮੈਂ ਤੁਹਾਨੂੰ ਮਨਾ ਕਰਤਾ ਬਈ, ਕੱਲ ਪੁੱਛ ਰਹੀ ਸੀ ਮੈਨੂੰ ਪਰਸੋਂ।
ਨਹੀਂ- ਨਹੀਂ- ਨਹੀਂ ਚੋ ਨਹੀਂ- ਨਹੀਂ, ਛੇ ਮਹੀਨੇ ਦਾ ਬੱਚਾ ਤਾਂ ਬਹਿ ਜਾਂਦਾ ਵਾਕਰ ਵਿਚ, ਸਸ ਰੀ ਕਾਲ ਜੀ।
ਅੱਛਾ।
ਹੂੰ,
ਮੈਂ ਆਪਣੇ ਭੁੱਲ ਭੱਲ ਗਿਆ ਅੰਟੀ, ਐਨੇ ਸਾਲ ਹੋ ਗਏ ਉਹਨਾਂ ਨੂੰ।
ਹੂੰ, ਐਂ ਬਸ ਆਪਣੇ ਨੀ ਯਾਦ ਰਹਿੰਦੇ ਨਾ। ਆਪਣੇ ਨੀ ਯਾਦ ਰਹਿੰਦੇ। ਹਾਂ, ਆਪਣੇ ਨੀ ਯਾਦ ਰਹਿੰਦੇ, ਆ ਆਪਣੇ ਤੇ ਹੁਣ ਵੱਡੇ- ਵੱਡੇ ਹੋ ਗਏ ਨੇ ਨਾ।
ਹਾਂ ਵੱਡੇ ਹੋ ਗਏ, ਆਂਟੀ ਹੁਣ ਐਂ ਤੀਹ-ਤੀਹ ਸਾਲ, ਠਾਈ- ਠਾਈ ਸਾਲ ਦੀ ਗੱਲਾਂ ਹੋ ਗਈਆਂ, ਹੁਣ ਕਿੱਥੇ ਯਾਦ ਐ।
ਏਂਦੇ ਟਾਈਮ ਵਿਚ ਚੀਜ਼ਾਂ ਕਿੱਥੇ ਸਨ।
ਹਾਂ, ਓਹੀ ਹੈ ਨਾ। ਆਪਾਂ ਨੂੰ ਸਮਝ ਈ ਨਹੀ ਸੀ ਕੁਛ, ਇੰਨਾ ਨਾਲੇ ਏਨੀ ਚੀਜ਼ਾਂ ਈ ਨਹੀ ਸੀ ਸਾਡੇ ਵਾਰੀ। ਹੁਣ ਪਰ ਨੀ ਕੀ ਕੁਛ ਚੱਲੀ ਜਾਂਦਾ ਹੈਗਾ ਹੁਣ ਬਥੇਰਾ ਕੁਛ ਆ ਗਿਆ।
ਹੁਣ ਤਾਂ ਬਹੁਤ ਕੁਛ ਬੱਚਿਆਂ ਦੇ ਖਿਡੌਣੇ ਆ ਗਏ ਨੇ ਬਹੁਤ ਹੀ ਕੁਛ।
ਸਾਡਾ ਝੂਲਾ ਜ਼ਰੂਰ ਸੀਗਾ ਇੱਕ।
ਹਾਂ ਪਹਿਲੇ ਤਾਂ ਲੱਕੜ ਦਾ ਰੇਹੜਾ ਹੁੰਦਾ ਸੀ ਓਹੀ ਬੱਚੇ ਨੂੰ ਫੜਾ ਦੇਈ ਦਾ ਸੀ।
ਹਾਂ -ਹਾਂ।
ਸਾਡੇ ਬੱਚੇ ਤੇ ਔਸੀ ਚ ਤੁਰੇ ਨੇ।
ਹਾਂ ਮੈਂ ਵੀ ਓਹੀ ਦਿੰਦੀ ਹੁੰਦੀ ਸੀ ਓਹੀ ਸੀਗਾ।
ਹਾਂ। ਏਕ ਲੱਕੜ ਦਾ ਰੇੜਾ ਹੁੰਦਾ ਸੀ ਚੁੱਕੀ ਯਾਂ ਕੁਰਸੀਆਂ ਨੂੰ ਘਸੀਟ- ਘਸੀਟ ਕੇ।
ਹਾਂ। ਓਹੀ ਆਂਟੀ ਉਸ ਟਾਈਮ ਹੈ ਹੀ ਨੀ ਸੀ ਕੁਛ ਗਰੀਬੀ ਬਹੁਤ ਹੁੰਦੀ ਸੀ ਆਂਟੀ। ਗਰੀਬੀ ਵੀ ਬਹੁਤ ਸੀਗੀ। ਹੁਣ ਚਲੋ ਅਗਲਾ ਅਪਣੇ ਬੱਚੇ ਦੀ ਸੱਧਰਾਂ ਸਾਰੀਆਂ ਪੂਰੀਆਂ ਕਰਦਾ ਕਹਿੰਦੇ ਆਪ ਖਾਓ ਨਾ ਖਾਓ ਬੱਚੇ ਨੂੰ
ਹਾਂ।
ਹੈਨਾ ਓਹ ਚੀਜ਼ ਐ ਬਸ।
ਹਾਂ ਹੁਣ ਤੇ ਓਹ ਚੀਜ਼ ਏ। ਸਾਡੇ ਟਾਈਮ ਤੇ ਇਹ ਚੀਜ਼ਾਂ ਨਹੀ ਸਨ ਨਾ।
ਹਾਂ।
ਸਾਡੇ ਬੱਚਿਆਂ ਦੇ ਟਾਈਮ ਤੇ ਇਹ ਚੀਜ਼ਾਂ ਈ ਨਹੀ ਸਨ।
ਨਾ, ਨਵੇ- ਨਵੇ ਚੀਜ਼ਾਂ, ਨਵੇਂ -ਨਵੇਂ ਖਿਡੋਣੇ, ਨਵੀਆਂ- ਨਵੀਆਂ ਚੀਜ਼ਾਂ। ਸਮਝ ਨੀ ਆਂਉਦੀ ਕਿ ਕੁਛ ਦੇਖਿਆ ਵੀ ਨੀ ਜਿਹੜਾ ਕਦੇ ਓਹ ਚੀਜ਼ ਸਨ।
ਐ ਐਮੀ ਦਾ ਝੂਲਾ ਸੀ, ਕਿੰਨੇ ਈ ਬੱਚੇ ਚੇ ਓਸ ਚ ਝੂਲੇ ਨੇ। ਐਡਾ ਵੱਡਾ ਸਾਰਾ ਪਤਾ ਨੀ ਕਿ ਪਤਾ ਨੀ ਕਿੰਨੇ ਦਾ ਲੈ ਕੇ ਆਈ ਸੀ ਪਤਾ ਨੀ। ਤਿੰਨ ਹਜ਼ਾਰ ਦਾ ਕਿ ਸਾਢੇ ਤਿੰਨ ਹਜ਼ਾਰ ਦਾ।
ਅੱਛਾ।
ਹੁਣ ਏਨਾ ਵੱਡਾ ਬਸ ਉਹ ਕਮਰੇ ਚ ਮੈਂ ਰੱਖ ਦਿੰਦੀ ਸਾਂ ਉਹਨੂੰ ਬਿਠਾ ਦਿੰਦੀ ਸਾਂ ਅੱਗੇ ਉਹਨੂੰ। ਇੱਕ ਬਣਿਆ ਹੋਇਆ ਸੀ ਅ ਵੈਸੇ ਈ ਕੁਟੀ ਜੀ ਬਣੀ ਹੋਈ ਸੀ। ਜੇ ਉਹ ਲਾ ਲਈ ਦੇ ਸਨ ਚੱਲ ਬਹਿ ਕੇ ਝੂਲਦਾ ਰਹਿੰਦਾ ਸੀ ਤੇ ਬੈਠਾ ਰਹਿੰਦਾ ਸੀਗਾ।
ਹਾਂ। ਸਹੀ ਗੱਲ ਹੈ। ਬੰਦਾ ਅ ਜਿੰਨੇ ਮਰਜੀ ਕੰਮ ਕਰੀ ਜੋ ਆਪਦੇ ਘਰ ਦੇ।
ਹਾਂ। ਫਿਰ ਉਸ ਤੋਂ ਬਾਅਦ ਉਹਨੂੰ ਕਾਰ ਵੀ ਲੈ ਕੇ ਦਿੱਤੀ, ਫਿਰ ਉਸ ਤੋਂ ਬਾਅਦ ਉਹਨੂੰ ਬਾਈਕ ਲੈ ਕੇ ਦਿੱਤੀ। ਮੈਂ ਕਿਹਾ ਚੱਲ ਬਚੇ ਨੇ, ਉਹ ਕਹਿੰਦੇ ਸਾਡੇ ਸ਼ੌਕ ਨੀ ਪੂਰੇ ਬਚਿਆ ਦੇ ਸੌਕ ਹੋਣੇ ਹਾਂ ਏਹ ਦੇ।
ਬੱਸ, ਐਂਈ ਆਂਟੀ ਹੁਣ ਤਾਂ।
ਬਸ ਚਲੋ ਕਹਿੰਦੇ, ਮਾਂ ਪਿਓ ਹੀ ਕਹਿੰਦੇ ਨੇ ਸਾਨੂੰ ਅਸੀ ਨੀ ਦੇਖਿਆ ਤੇ ਬ ਬੱਚੇ ਸਾਡੇ ਦੇਖਣ
ਹਾਂ ਸਹੀ ਗੱਲ ਆ ਏ। ਸਹੀ ਗੱਲ ਆ ਔਈ ਨਾ ਟਾਈਮ ਬਦਲੀ ਜਾਂਦਾ ਐ।
ਸੋਚ ਬਦਲੀ ਜਾਂਦੀ ਆ ਆਪਾਂ ਕਹਿੰਦੇ ਵੀ ਸਾਡੇ ਮਾਂ ਬਾਪ ਨੇ ਸਾਨੂੰ ਨਹੀ ਦਿੱਤਾ ਆਪਾਂ ਬੱਚਿਆਂ ਨੂੰ ਦੇਈਏ। ਸਾਡੇ ਬੱਚੇ ਕਿਹੜੇ ਸਾਨੂੰ ਆਹ ਨੀ ਮਿਲਿਆ, ਅਸੀ ਤੁਹਾਨੂੰ ਦੇਈਏ।
ਹਾਂ ਹ ਅੱਗੇ ਪਤਾ ਨੀ ਹੋਰ ਕੈਸਾ ਟਾਈਮ ਆਏਗਾ ਹੁਣ। ਜਿਹੜੇ ਹੁਣ ਹੁਣ ਵੀ ਜਿਹੜੀ ਪੰਨੀਰੀ ਹੋਈ ਉਹਨਾਂ ਦੇ ਅੱਗੇ ਪਤਾ ਨੀ ਕਿਆ- ਕਿਆ ਸਮਾਨ ਆਉਣ ਗਏ
ਕੀ- ਕੀ ਸਮਾਨ ਆ ਜਾਣਾ ਹਾਂ, ਸਹੀ ਗੱਲ ਆ ਚਲੋ ਜਿਵੇਂ ਹੈ ਟਾਈਮ ਕੱਢਨਾ ਕੱਢੀ ਜਾਂਦੇ ਆ
ਹਾਂਜੀ-ਹਾਂਜੀ।
ਹੇਲੋ।
ਹੂੰ, ਚਲੋ। ਜੋ ਟਾਈਮ ਜੈਸਾ ਆਇਗਾ, ਵੈਸੇ ਹੀ ਚਲੋ।
ਹਾਂਜੀ-ਹਾਂ। ਹੇ, ਹੇ, ਸਹੀ ਗੱਲ ਹੈ, ਚਲੋ ਠੀਕ ਹੈ ਆਂਟੀ।
ਭੈਣ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਓਕੇ-ਓਕੇ। ਭੈਣ ਜੀ। ਹਾਂ, ਹਾਂ, ਸੁੱਨੀ ਘਰ, ਮੇਰੀਆ ਤਿੰਨ ਨਾਨੀਆਂ। ਉਹ ਕਰਾਂਗੇ ਕੰਮ ਇਹਨਾ ਤੇ ਏਨਾਂ ਨੂੰ ਕਰਾਂਗੇ। ਚਾਰ ਇੱਕ ਸੋ ਕਰਾਂਗੀ, ਪੰਜ। ਬੰਦ ਈ ਨਹੀਂ ਕਰ ਰਹੀ, ਹਾਂ ਕੀ